ਜੀ
ਸਤਿ ਸ਼੍ਰੀ ਅਕਾਲ ਭਾ ਜੀ
ਸਤਿ੍ਰੀ ਅਕ ਭਾਜੀ ਸਤਿ੍ਰੀ ਅਾਲ
ਹਣ ਠ ਕ
ਹਾਂਜੀ ਹਾਂਜੀ ਸਭ ਵਧੀਆ ਭਾਜੀ ਤੁਸੀਂ ਦੱਸੋ
ਬਹੁਸ ਵਧੀਆ ਹੋਰਮ ਮੈਂ ਦੁਕਾਨ ਤੇ ਆਇਆ ਸੀ ਦੁਕਾਨ ਤੇ ਆਇਆ ਸੀ
ਅੱਛਾ ਅੱਛਾ ਠੀਕ ਆ ਭਾਜੀ ਹੋਰ ਅੱਜ ਮੌਸਮ ਕਿਵੇਂ ਦਾ ਹੋਇਆਇਿਆ।
ਬਹੁਤ ਗਰਮੀ ਹੋਦੀ ਹੈ। ਕਦੀ ਬਾਰਿਸ਼ ਆ ਜਾਂਦੀ ਹੈ ਕਦੀ ਹਰ ਪਾਸੇ ਬਾਰਿਸ਼ ਹੋ ਰਹੀ ਹੈ। ਇਥੇ ਕਿਉਂ ਨਹੀ ਹੋ ਰਿ ਇੱਥੇ ਹੀ ਨਹੀਂ ਹੋ ਰਹੀ ਬਾਰਿਸ਼।
ਆਹੋ ਪਾਜੀ ਦੋ ਦਿਨ ਪਹਿਲਾਂ ਹੀ ਹੋਈ ਸੀਗੀ ਹੁਣ ਫੇਰ ਇੰਨੀ ਗਰਮੀ
ਹਾਂਜੀ- ਹਾਂਜੀ। ਹੋਣ ਕੁਝ ਜਿਆਦਾ ਹੀ ਗਰਮੀ ਹੋਈ ਦੀ ਏ।
ਹਾਂਜੀ- ਹਾਂਜੀ।
ਹਾਂਜੀ। ਹੋਰ ਦੱਸੋ ਘਰ ਸਭ ਠੀਕ।
ਹਾਂ ਘਰ ਸਭ ਵਧੀਆ ਤੁਸੀ ਸੁਣਾਓ ਆਪਣੇ। ਆਪਣਾ ਪਰ ਪਰਿਵਾਰ ਕਿਵੇਂ ਅੱਛਾ -ਅੱਛਾ।
ਹਾਂਜੀ। ਹੁਣ ਫਿਰ ਮੈਨੂੰ ਲੱਗਦਾ ਬਾਰਿਸ਼ ਦਾ ਮੌਸਮ ਹੋਇਆਾ ਦੇ ਬਾਰਿਸ਼ ਹੋਏਗੀ ਕੱਲ ਯਾ ਫਿਰ ਪਰਸੋਂ ਹੈਨਾ।
ਹਮ ਹੋ ਸਕਦੀ ਹੈ ਹੋ ਜੇ ਤਾਂ ਵਧੀਆ ਗੱਲ ਹੈ ਬਾਈ ਯਾਰ ਹੋਰ ਜੇ ਹੋਜੂਗੀ ਤਾਂ ਚੰਗਾ। ਹੋਉਗ ਜੇ ਨਾ ਹੋਈ ਤਾਂ ਫੇਰ ਗਰਮੀ ਨਾਲ ਹਲਾਕ ਹੋਈ ਜਾਂਦੇ ਆ ਗਰਮੀ ਮੀ ਤਾਂ ਇੰਨੀ ਜਾਦਾ ਹੋਈ ਪਈ ਹੈ ਕਹਿਣ ਦਾ ਭਾਵਨੀ ਏਸੀ ਚ ਚਲਾਓ ਏ ਸੀ ਪੂਰੇ ਦਿਨ ਜਿਵੇਂ ਏਸੀ ਚਲਾਓ ਨਾਲ ਏ ਠੰਡਾ ਹੋ ਜਾਂਦਾ ਕਮਰਾ। ਜਿਵੇਂ ਬੰਦ ਕਰੋ ਨਾਲੇ ਫਿਰ ਗਰਮੀ ਗਰਮੀ ਰਿਹਦੀ ਐ।
ਹਾਂਜੀ। ਹਰ ਪਾਸੇ ਬਾਰਿਸ਼ -ਹਰ ਪਾਸੇ ਬਾਰਿਸ਼ ਹੋ ਰਹੀ ਹੈ ਹਰ ਪਾਸੇ। ਪੰਜਾਬ ਵਿੱਚ ਹੋਰਾਂ ਪਾਸੇ ਵੀ ਬਾਰਿਸ਼ ਹੋ ਰਹੀ ਏ ਬਸ ਇੱਥੇ ਹੀ ਨਹੀਂ ਹੋ ਰਹੀ।
ਆਹੋ ਯਾਰ।
ਐਦ ਹੀ ਕੁੱਝ ਜਿਆਦਾ ਗਰਮੀ ਹੋਈਗੀਏ
ਹਮ।
ਹੋਰ ਸੁਣਾਓ।
ਹੋਰ ਬਸ ਬਸ ਜੀ ਹੋਰ ਤੁਸੀਂ ਦੱਸੋ ਤੁਹਾਡੀ ਕਿਹ ਚੀਜ਼ ਦੀ ਦੁਕਾਨ ਹੈ।
ਨਾ ਮੈਂ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਵਾਂ।
ਅੱਛਾ ਅੱਛਾ ਕੱਪੜੇ ਦੀ ਦੁਕਾਨ ਤੇ ਕੰਮ ਕਰਦੇ ਹੋ ਤੁਸੀਂ। ਅੱਛਾ ਅੱਛਾ ਠੀਕ ਹੈ ਠੀਕ ਹੈ ਕਿਹੜੇ ਕਿਹੜੇ ਕੱਪੜੇ ਹੁੰਦੇ ਆ ਆਪਣੀ ਦੁਕਾਨ ਤੇ।
ਅ ਜੈਂਟਸ ਤੇ ਪੇਂਟ ਸ਼ਰਟ ਲੋਵਰ ਟੀ ਸ਼ਰਟ।
ਤੇ ਲੋਅਰ ਆਪਣੇ ਕੋਲ ਬੈਲ ਬੋਟਮ ਲੋਅਰ ਹੁੰਦੇ ਆ।
ਹਾਂਜੀ ਹੁੰਦੇ ਨੇ।
ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਟੀ ਸ਼ਰਟ ਟੂ ਸ਼ਰਟ। ਸ਼ਰਟਸ ਕਿਹੜੀਆਂ ਹੁੰਦੀਆਂ ਲਾਰ ਫਲੋਰਨ ਮਤਲਬ ਕਿ ਵਧੀਆ ਬ੍ਰੈਂਡਡ ਹੁੰਦੀ ਹੈ ਜਾਂ ਫਸਟ ਕੋਪੀ।
ਹਾਂਜੀ ਫਸਟ ਕਾਪੀ ਹੁੰਦੀ ਹੈ ਮਤਲਬ ਕਿ ਬ੍ਰੈਂਡਡ ਵੀ ਆਉਂਦੀ ਹੈ ਲੇਕਿਨ ਉਹ ਕਾ। ਰੇਟ ਦੀ ਵਿਕਦੀ ਜ਼ਿਆਦਾ ਰੇਟ ਵਿਕਦਾ ਨੀ ਨਾ ਹੈਗਾ ਉਹਦਾ ਸ। ਇਸ ਕਰਕੇ ਫਸਟ ਕਾਪੀ ਜ਼ਿਆਦਾ ਵਿਕਦੀ ਹੈ ਹਾਂਜੀ। ਹਾਂਜੀ।
ਹੋਰ ਭਾਜੀ ਹੋਰ ਬਸ ਬੈਠੇ ਹੋਏ ਸੀਗੇ ਹਾਂ। ਹੋਰ ਤੁਸੀਂ ਪੜ੍ਹਾਈ ਪੜੂਈ ਕਰ ਬੈਠੇ।
ਹਾਂਜੀ।
ਅੱਛਾ ਅੱਛਾ ਠੀਕ ਹੈ ਠੀਕ ਹੈ।
ਹਮ।
ਹੋਰ ਦੱਸੋ।
ਬਸ ਵਧੀਆ ਨਾਲੇ ਕੀ ਕਹਿੰਦੇ ਨੇ। ਸੋਸ਼ਲ ਮੀਡੀਆ ਤੇ ਵੀ ਉਹ ਵੀ ਹੋਇਆ ਵ ਨਾ ਜਿਵੇਂ ਖ਼ਬਰਾਂ ਅੱਜ ਕੱਲ ਦੀਆਂ। ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਹੋਇਆ ਵ ਹਨਾ।
ਸੋਸ਼ਲ ਮੀਡੀਆ ਤੇ ਪਤਾ ਨੀ ਕੀ ਕੁਛ ਚੱਲੀ ਜਾਂਦਾ ਭਾਜੀ। ਹਮਮ।
ਅਦੇ ਵਿੱਚ ਵਿੱਚ
ਆਹੋ ਹੇਮਕੁੰਡ ਸਾਹਿਬ ਦੇ ਉੱਥੇ ਜਾ ਕੇ ਪਤਾ ਨੀ ਕੀ ਹੋ ਗਿਆ ਨਿਹੰਗ ਆਪਸ ਚ ਹੀ ਲੜ ਪਏ,
ਹ ਹਾਂ ਅ ਮੈਂ ਕੱਲ ਖਬਰ ਤੇ ਦੇਖਦਾ ਗ ਸੀ ਫੋਨ ਵਿੱਚ ਹੀ। ਪਤਾ ਨੀ ਕੀ ਕੀ ਉਹ ਹੈ ਹਾਂਜੀ ਨਿਹੰਗ ਸਿੰਘ ਪਤਾ ਨੀ ਕਿਹੜੀ ਚੀਜ ਤੋਂ, ਅੱ ਦਸਤਦ ਕਿਆਣਾ ਨੇ, ਨਾ ਕਿਹੜੇ ਪਾਸੇ ਦੀ ਗੱਲ ਹੈਗੀ ਆ ਰਸਤਾ ਰੋਕ ਦਿੱਤਾ ਉਹਨਾਂ ਨੇ,
ਅੱਛਾ
ਉਸ ਹਾਂ ਉਸਸੀ ਪਾਸੇ ਦੀ ਗੱਲ ਮਤਲਬ ਉਸ ਬਾਰੇ ਚ ਹੀ ਗੱਲ ਹੋ ਰਹੀ ਸੀ। ਬਈ ਰਸਤਾ ਕਿਓਂ ਰੋਕਿਆ। ਉਹਨੂੰ ਪਤਾ ਨੀ ਕੀ ਦਿੱਕਤ ਹੈ, ਕੀ ਗੱਲ ਹੈ ਕੀ ਨੀ ਹੈ।
ਹਮ ਉੱਥੇ ਪਤਾ ਨੀ ਪਹਾੜੀਆਂ ਨੇ ਪਤਾ ਨੀ ਕੀ ਕਰਤਾ ਰਾਹ ਰੂ ਕਿਤੇ ਬੰਦੇ ਨੀ ਆਣ ਜਾਣੇ।
ਹਾਂ
ਪਤਾ ਨੀ ਕੀ ਚੱਲੀ ਜਾਂਦਾ ਹੋਰ ਕਿ ਹਮ
ਨਾਲ਼ੇ ਹੋਰ ਭਾਜੀ ਰੋਟੀ ਰੋਟੀ ਖਾ ਲਤੀ
ਨਹੀਂ ਰੋਟੀ ਹਜੇ ਨਹੀਂ ਯਾਰ ਇਸ ਟਾਈਮ ਨਹੀਂ ਖਾਈ ਦੀ ਮਤਲਬ ਘਟਾ ਦੋ ਘੰਟੇ ਰੋ ਕੇ ਖਾਊਂਗਾ ਮੈਂ। ਹਾਂਜੀ ਹਾਂਜੀ, ਤੁਸੀਂ ਖਾ ਲਈ ਰੋਟੀ
ਬਸ ਮੈਂ ਖਾ ਕੇ ਦੁਕਾਨ ਤੇ ਆਇਆ ਸੀ।
ਅੱਛਾ ਅੱਛਾ,
ਹਾਂਜੀ,
ਰ ਭਾਜੀ ਜਿੰਮ ਜੁੰਮ ਜਾਂਦੇ
ਜਿੰਮ ਮੈਂ ਸਵੇਰੇ ਸਵੇਰੇ ਹੀ ਜਾਦਾ
ਅੱਛਾ ਜਿਮ ਜਾਂਦੇ ਹੋ ਤੁਸੀਂ ਬ ਵਧੀਆ ਫੇਿਰ ਤਾਂ। ਅੱਜ ਕਿਹੜਾ ਮਸਲ ਮਾਰਿਆ ਫਿਰ ਤੁਸੀਂ
ਅਜੇ ਐਵੇ ਨ ਮਾਰਿਆ ਸ਼ੋਲਡਰ ਦੀ ਮਾਰੀ ਸੀ।
ਅੜ ਛੜੇ ਗ ਕੀਤਾ, ਅੱਛਾ ਅੱਛਾ,
ਹਾਂਜੀ,
ਸ਼ੋਲਡਰ ਦੀ ਕਿਹੜੀ-ਕਿਹੜੀ ਐਕਸਰਸਾਈਜ਼ ਕੀਤੀ ਏ।
ਸ਼ੋਲਡਰ ਦੀ‌ ਐਕਸਰਸਾਈਜ਼- ਇੱਕ ਤੇ ਅਹ ਬਾਵਾਂ ਵਾਲੀ ਕੀਤੀ ਸੀ।
ਅੱਛਾ ਸਾਈਡ ਰੇਸਿਸ ਹੋ ਗਈ ਹਾਂ, ਇੱਕ ਸਾਈਡ ਰੇਸਿਸ ਇੱਕ ਫਰੰਟ ਰੇਸਿਸ। ਸ਼ੋਲਡਰ ਪ੍ਰੈਸ ਕੀਤੀ, ਸ਼ੋਲਡਰ ਪ੍ਰੈਸ।
ਹਾਂਜੀ।
ਸ਼ੋਲਡਰ ਪ੍ਰੈੱਸ
ਹਾਂ ਕੀਤੀ ਸੀ।
ਕਿੰਨਾ ਵੇਟ ਪਾਇਆ ਸੀ ਰੋਡ ਵਿੱਚ ਫੇਰ
ਵਿੱਚ ਮੈਂ ਹਜੇ ਤੇ ਮਤਲਬ ਕਿ ਜਿਆਦਾ ਨੀ ਚੁੱਕਦਾ ਪਿਆ ਵੀਹ ਕਿੱਲੋ ਹੀ ਨਹੀਂ ਵੀਹ-ਪੱਚੀ ਕਿੱਲੋ ਆ ਅਜੇ ਉਹ ਹੀ ਹੁਣ ਸ਼ੁਰੂ ਕੀਤੀ ਨਾ ਮੈਂ
ਅੱਛਾ-ਅੱਛਾ, ਚਲੋ ਵਧੀਆ-ਵਧੀਆ ਫੇਿਰ ਤਾਂ ਵਾਹਵਾ ਵਧੀਆ-ਵਧੀਆ ਜੋਰ ਮਾਰੀ ਜਾਂਦੇ। ਵੀ ਵੀਹ ਕਿੱਲੋ ਦਾ ਵਾਹਵਾ ਹੀ ਹੁੰਦਾ ਚਲੋ, ਵਧੀਆ-ਵਧੀਆ ਜਾਨ ਜੂਣ ਹੈਗੀ ਆ ਤੁਹਾਡੇ ਇਥੇ।
ਹਜੇ ਉਹ ਹਾਂਜੀ ਹੁਣੇ ਹੀਂ ਸ਼ੁਰੂ ਹੈਂ
ਲੈਗ ਕੀਤੀ ਲੈਗ ਅੱਛਾ ਪਿਛਲੇ ਸ਼ਨੀਵਾਰ ਕੀਤੀ ਸੀ। ਲੈਗ ਚ ਲੈਗ ਪ੍ਰੈਸ ਚ ਕਿੰਨਾ ਵੇਟ ਮਾਰ ਦਿੱਤਾ, ਫਿਰ ਤੁਸੀਂ
ਕੱਲ ਪ ਉਹਦੇ ਚ ਮਾਰਿਆ ਸੀ ਮੈਂ ਪੱਚੀ ਕਿੱਲੋ ਮਾਰਿਆ ਸੀ।
ਅੱਛਾ-ਅੱਛਾ, ਤੇ ਸਕੋਟਸ ਲਾਏ ਤੁਸੀਂ ਸਕੋਟਸ ਡੰਡ ਬੈਠਕਾ
ਹਾਂ-ਹਾਂਜੀ। ਉਹ ਮੈਂ ਲਗਾਈ ਸੀ ਅਹ ਪੰਦਰਾ-ਸਤਰਾਂ ਦੇ ਕਰੀਬ‌ ਲਗਾਈ ਸੀ।
ਬਸ।
ਹਾਂਜੀ ਅਜੇ ਉਹ ਜ਼ਿਆਦਾ ਹਾਂਜੀ
ਉਹ ਤਾਂ ਵਾਧੂ ਲਾਣੀਆਂ ਸੀ ਯਾ
ਬਸ ਜਿੰਨੀ ਹੈਬਿਟ ਸੀ ਓਨੀ ਲਗਾ ਦਿੱ ਪਾਜੀ ਉਹ ਜਿੰਨੀ ਹੈਬਿਟ ਸੀ ਉਹ ਮੈਂ ਲਗਾ ਦਿੱਤੀ ਜਿੰਨੀ ਲੱਗਣੀ ਸੀ।
ਅੱਛਾ-ਅੱਛਾ ਘੱਟੋ-ਘੱਟ ਨਾ ਤੁਸੀਂ ਉਹ ਸੌ ਮਾਰਿਆ ਕਰੋ ਉਹਦੇ ਵੀਹ-ਵੀਹ ਦੇ ਉਹ ਵੀਹ-ਵੀਹ ਦੇ ਉਹ ਲਾ ਕੇ ਕੀ ਨਾਮ ਆ ਵੀ-ਵੀ ਦਾ ਸੈੱਟ ਸੈਟ ਮਾਰਿਆ ਕਰੋ ਹਾਂ ਵੀਹ-ਵੀਹ-ਵੀਹ-ਵੀਹ-ਵੀਹ ਪੰਜ ਸੈੱਟ ਮਾਰਿਆ ਕਰੋ ਸੌ ਦੇ ਉਹਦੇ ਨਾਲ ਨਾ ਫਿਰ ਅਗਰ ਤੁਸੀਂ ਬਾਦ ਚ ਲੈੱਗ ਕਰਨ ਤੋਂ- ਲੈਗ ਕਰਨ ਤੋਂ ਐਕਸਾਇਜ ਇਹ ਵਾਲੀ ਐਕਸਾਈਜ਼ ਕਰੋਗੇ ਨਾ ਫਿਰ ਤੁਹਾਡੀ ਲੈੱਗ ਵਿੱਚ ਇੰਜਰੀ ਵਗੈਰਾ ਕੁਛ ਨੀ ਹੋਊਗੀ ਆਪਣਾ ਬਚਾਅ ਰਹੂਗਾ ਜਿਵੇਂ ਰੀ ਨਹੀਂ ਓ ਇੱਕ ਉਹ ਇਕਦਮ ਪੀੜ ਹੋਣ ਲੱਗ ਜਾਂਦੀ ਚੀਜ਼ ਪੈ ਜਾਂਦੀ ਹੈ। ਆਹੋ ਉਹਦਾ ਬੜਾ ਫ਼ਰਕ ਪਊਗਾ।
ਉਹ ਜਿਹੜਾ ਸਾਡਾ ਟ੍ਰੇਨਰ ਹੈਗਾ ਨਾ ਜਿੰਮ ਦਾ ਉਇਓ ਹੀ ਕਰਵਾਉਦਾ। ਆਪਣੇ ਹਿਸਾਬ ਨਾਲ ਕਹਿੰਦਾ ਤਿੰਨ ਸੈੱਟ ਮਾਰਿਆ ਉਹ ਜਿੰਨੇ ਲੱਗਣ ਪਹਿਲੇ ਦੇ ਦਸ ਦੂਜੇ ਦੇ ਅੱਠ ਤੀਸਰੇ ਦੇ ਕਹਿੰਦਾ ਜਿੰਨੇ ਲੱਗ ਗਏ ਲੱਗ ਗਏ।
ਨਹੀਂ ਪਰ ਜਿਹੜੇ ਇਹ ਸਪੋਟਸ ਹੁੰਦੇ ਆ ਨਾ ਇਹ ਤਾਂ ਤੁਸੀਂ ਜਿੰਨੇ ਮਰਜ਼ੀ ਮਾਰ ਲਯਾ ਕਰੋ। ਇਹ ਤਾਂ ਫਾਇਦਾ ਹੀ ਹੁੰਦਾ ਵਾ ਇਹ ਤਾਂ ਮੈਂ ਤਾਂ ਸੋ-ਸੋ ਮਾਰਦਾ ਹਮੇਸ਼ਾ ਹਾਂਜੀ। ਜਿਹੜੇ ਪੂਸ਼ਪਸ ਹੁੰਦੇ ਹੈ ਤੁਸੀਂ ਪੂਸ਼ਅਪਸ ਕਿੰਨੇ ਮਾਰ ਲੈਂਦੇ ਐ ਜਦੋ ਚੈਸਟ ਡੇ ਹੁੰਦਾ ਵਾ ਪੂਸ਼ਪਸ-
ਨਾ ਮੇਰੇ ਕੋਲ ਪੁਸ਼ਪ ਜਿਆਦਾ ਨੀ ਲੱਗਦੇ ਮੇਰੇ ਕੋਲ ਤਿੰਨ ਯਾਂ ਚਾਰ ਲੱਗਦੇ ਨੇ ਬਸ
ਅੱਛਾ! ਚਲੋ ਕੋਈ ਨੀ-ਕੋਈ ਨੀ ਟਰਾਈ ਕਰ ਲੋ ਇੱਕ ਨਾ ਸੈਮੀ ਪੁਸ਼ਪਸ ਹੁੰਦੇ ਆ। ਜਿਦੇ ਵਿੱਚ ਤੁਸੀਂ ਆਪਣੇ ਗੋਡੇ ਥੱਲੇ ਲਗਾ ਕੇ ਪੁਸ਼ਪ ਲਗਾ ਸਕਦੇ ਹੋ। ਉਹਦੇ ਨਾਲ ਉਹ ਹਾਂ ਸਟਾਰਟਿੰਗ ਵਿੱਚ ਉਹ ਲਾਉਣੇ ਸ਼ੁਰੂ ਕਰ ਦੋ ਫੇਿਰ ਤੁਹਾਡੇ ਕੋਲ ਸਿੰਪਲ ਲੱਗ ਜਾਇਆ ਕਰਨਗੇ।
ਅੱਛਾ। ਕੋਈ ਨੀ ਉਇਓ ਲਗਾਵਾਂਗਾ ਅੱਛਾ।
ਹਾਂਜੀ-ਹਾਂਜੀ। ਆਪਣਾ ਪੁੂਸ਼ਪ ਵਗੈਰਾ ਮਾਰੇ ਹੋਰ ਕੇ ਵਧੀਆ ਹੁੰਦੇ ਆ ਪੁਸ਼ਪਸ ਤਾਂ
ਹਾਂਜੀ, ਕੱਲ੍ਹ ਤੋਂ ਕਰਾਂਗਾ ਆ ਜੀ।
ਹਾਂਜੀ ਹਾਂਜੀ ਕੱਲ ਤਾਂ ਕੱਲ ਸ਼ਨੀਵਾਰ ਆ ਕੱਲ ਆਪਣਾ ਫਿਰ ਤੋਂ ਅਲੱਗ ਕਰਿਓ। ਫਿਰ ਐਤਵਾਰ ਨੂੰ ਰੈਸਟ ਡੇ ਮਿਲਜੂਗਾ, ਹਾਂ।
ਮੈ ਸੋਮਵਾਰ ਤੋਂ, ਸੋਮਵਾਰ ਤੋਂ ਸ਼ੁਰੂ ਕਰਾਂਗਾ ਫੇਰ ਮੈਂ।
ਬਹੁ ਵਧੀਆ ਵਧੀਆ ਹੋਰ ਗਏ ਸੋਮਵਾਰ ਨੂੰ ਆਪਣਾ ਚੈਸਟ ਮਾਰੀ ਤੇ, ਫਿਰ ਮੰਗਲਵਾਰ ਨੂੰ ਆਪਣਾ ਬੈਕ ਪੇਕ ਮਾਰੀ।
ਹਾਂਜੀ।
ਹਾਂ। ਆਪਣਾ ਚੱਜ ਨਾਲ ਸਰੀਰ ਤੇ ਇੱਕ ਜ਼ੋਰ ਦਰੋ ਸਰੀਰ ਦੇ ਕੰਮ ਕਰਕੇ ਤਾਂ ਮਜ਼ਾ ਬੜਾ ਆਉਂਦਾ, ਜਿੰਮ ਜਾ ਕੇ ਤਾਂ ਯਾਰ। ਆਪਣਾ ਹੈਡਫੋਨ ਲੈ ਲਿਆ ਕਰੋ, ਕੰਨਾਂ 'ਚ' ਏਅਰਬਡਸ ਲਾਕੇ ਗਾਣੇ ਲਾ ਲਾਲੇ ਆਪੇ ਮਦਪਸੰਦ ਦੇ, ਬਸ ਉਹ ਤੋਂ ਬਾਅਦ ਐਕਸਰਸਾਈਜ਼ ਕਰੀ ਗਿਆ। ਆਪਣਾ ਦੋ ਢਾਈ ਘੰਟੇ ਤੁਸੀਂ ਜਿੰਮ ਲਾ ਕੇ ਆਣੀ ਹੀ ਆਣੀ ਆ ਰੋਜ਼ ਦੇ।
ਹਾਂ ਮੈਂ ਰੋਜ਼ ਜਾ ਮੈਂ ਹੋ ਗਏ ਨੇ, ਦਸ ਦਸ ਬਾਰਾਂ ਦਿਨ ਹੋ ਗਏ ਨੇ ਗਏ ਆਂ।
ਬਸ ਬਸ ਕੋਈ ਨੀ ਆਪਣਾ ਵਧੀਆ ਸਹੀ ਟਾਈਮ ਤੁਸੀਂ ਸ਼ੁਰੂ ਕਰਤੀ ਹੋਰ ਕੇ।
ਹਾਂਜੀ।
ਆਪਣਾ ਹੋਰ ਕੇ ਇਸ ਟਾਈਮ ਸ਼ੁਰੂ ਕਰ ਦੋਂਗੇ ਨਾ, ਆਉਣ ਵਾਲੇ ਇੱਕ ਡੇਢ ਸਾਲ ਦੇ ਅੰਦਰ ਅੰਦਰ ਤੁਹਾਡਾ ਸਰੀਰ ਪੂਰਾ ਇੱਕ ਇੱਕ ਨੰਬਰ ਬਣ ਜੇਗਾ, ਕਈਂ ਲੋਕ ਕਹਿੰਦੇ ਆ ਵੀ ਛੇ ਮਹੀਨਿਆਂ ਚ ਬਣ ਜਾਂਦੈ, ਸੱਤ ਮਹੀਨਿਆਂ ਚ ਬਣ ਜਾਂਦੈ। ਪਰ ਅਗਰ ਜਿਹਨੇ ਅਸਲੀ ਸਰੀਰ ਬਣਾਣੈ ਨਾ, ਕੰਮ ਕਰਨਾ ਸਰੀਰ ਤੇ, ਉਹਨੂੰ
ਉਹ ਭਾਜੀ ਹਾਂ, ਇੱਕ- ਇੱਕ ਡੇਢ ਸਾਲ ਲੱਗਦਾ ਉਹਨਾਂ ਨੂੰ ਘੱਟੋ ਘੱਟ।
ਛੇ-ਛੇ ਮਹੀਨੇ ਵਾਲੀ ਤਾਂ ਗੱਲਾਂ ਹੀ ਨੇ, ਉਹ ਤਾਂ ਫਿਰ ਉਹ ਤਾਂ ਲੋਕ ਟੀਕੇ ਟੂਕੇ ਲਾ ਲੈਂਦੇ ਆ ਫਿਰ, ਬਈ।
ਜਿਨਾ ਦਾ ਜਲਦੀ ਬਣ ਜਾਂਦੈ ਨਾ, ਉਹ ਫਿਰ ਡੱਬੇ ਡੁੱਬੇ ਖਾਂਦੇ ਨੇ, ਤਾਂ ਕਰਕੇ।
ਆਹੋ-ਆਹੋ-ਆਹੋ।
ਹਾਂਜੀ। ਜਿਹੜੇ ਡੱਬੇ ਖਾਂਦੇ ਨਾ ਉਹਨਾਂ ਦਾ ਸਰੀਰ ਜਲਦੀ ਬਣ ਜਾਂਦੈ। ਤੇ ਜਿਹੜੇ ਨੋਰਮਲ ਹੁੰਦੇਨ ਨਾ, ਉਹਨਾਂ ਦਾ ਸਰੀਰ ਥੋੜ੍ਹਾ ਲੇ ਬੰਦਾ ਲੇਕਿਨ ਟਾਈਮ ਲੱਗਦਾ ਉਹਨਾ ਨੂੰ ਫਿਰ।
ਅੱਛਾ-ਅੱਛਾ।
ਹਾਂਜੀ, ਅੱਛਾ ਨਾਲੇ ਸਾਡਾ ਟ੍ਰਰੇਨਰ ਹੈਗਾ ਨਾ ਜਿਹੜਾ ਉਹ ਕਹਿੰਦਾ ਵੇ ਕਹਿੰਦਾ ਬਈ ਹਜੇ ਤੂੰ ਡੱਬਾ ਨਾ ਲਈਂ ਡੱਬਾ ਖਾਨ ਦੀ ਕੋਈ ਜ਼ਰੂਰਤ ਨਹੀਂ ਐਂ ਘਰ ਦਾ ਘਰ ਦੀ ਰੋਟੀ ਖਾ, ਜੋ ਹਾਂ ਹੋਰ ਕਿ ਨਹੀਂ ਰ, ਕਹਿੰਦਾ ਐਵੇਂ ਤੇਰਾ ਸ਼ਰੀਰ ਵੀ ਸਹੀ ਤਰੀਕੇ ਨਾਲ ਬਣੇਗਾ।
ਡੱਬਾ ਖਾ ਕੇ ਤਾਂ ਪਤਾ ਨੀ ਯਾਰ ਕੀ-ਕੀ ਹੋ ਜਾਂਦਾ ਯਾਰ, ਡੱਬਾ ਖਾ ਕੇ ਤਾਂ ਬੜਾ ਔਖਾ ਕੰਮ ਆ।
ਹਾਂਜੀ।
ਹਮ।
ਫਿਰ ਪਤਾ ਕੀ, ਡੱਬੇ ਨਾਲ ਪਤਾ ਕੀ ਹੁੰਦੈ? ਅਗਰ ਅਸੀਂ ਜਿੰਮ ਛੋੜ ਦਿੱਤੀ ਨਾ, ਤੇ ਜਿਂਵੇਂ-ਜਿਵੇਂ ਅਸੀਂ ਹੈਗੇ ਸੀ ਨਾ ਪਹਿਲੇ ਉਵੇਂ ਫੇਰ ਵਾਪਿਸ ਆ ਜਾਂਗੇ ਅਸੀਂ। ਉਸੀ ਜਗ੍ਹਾ ਤੇ, ਏਦਾਂ ਹੁੰਦਾ ਵੇ। ਤੇ ਨੋਰਮਲ ਏਚ ਪਤਾ ਕੀ, ਘਰ ਦੀ ਰੋਟੀ ਖਾਵਾਂਗੇ ਤੇ, ਉਵੇਂਈ ਸਰੀਰ ਜ ਕੀ ਬਣੇਗਾ ਤੇ ਅਗਰ ਅਸੀਂ ਜਿੰਮ ਦੀ ਜੋੜ ਛੋੜ ਦਾਂਗੇ ਨਾ, ਤੇ ਤਾਂ ਵੀ ਸਰੀ- ਸਰੀਰ ਸਾਡਾ ਬਣਿਆ ਰਏਗਾ।
ਹਾਂਜੀ।
ਐ ਦਿੱਕਤ ਹੈਗੀ ਇਹਦੇ ਚ। ਨਾਲੇ ਸਾਡਾ ਟ੍ਰੇਨਰ ਇਹਨਾਂ ਦਾ ਵੀ ਕਹਿੰਦਾ ਕਿ ਬ ਅਹ ਡੱਬਾ ਨਾ ਖਾਇਆ ਕਰੋ। ਡੱਬਾ ਖਾਣਾ ਨਾ ਘੱਟ ਖਾਓ ਵੀ। ਬਾਅਦ ਵਿੱਚ ਖਾਣਾ, ਜਿੰਨਾ ਹੋ ਸਕੇ ਤੇ। ਚਲੋ ਠੀਕ ਅ ਭਾਜੀ ਮੈਂ ਫਿਰ, ਫੋਨ ਆ ਰਿਹਾ ਮੈਨੂੰ ਪਿੱਛੋਂ।
ਠੀਕ ਹੈ ਭਾਜੀ ਠੀਕ ਹੈ, ਚੰਗਾ ਜੀ ਚੰਗਾ, ਹਾਂਜੀ ਹੂ।